ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਬਸ ਵਧੀਆਂ ਤੁਸੀਂ ਦੱਸੋਂ ਹਾਂਜੀ ਹਾਂਜੀ ਵਧੀਆਂ ਤੁਸੀਂ ਦੱਸੋਂ।
ਬਸ ਠੀਕ ਠਾਕ ਹੋਰ ਕਿੱਥੇ।
ਮੈਂ ਘਰ ਹੀ ਸੀ। ਬਸ ਸਫ਼ਾਈ ਮੈਂ ਘਰ ਹੀ ਸੀ ਬਸ ਸਫ਼ਾਈਆਂ ਲੱਗੀ ਸੀ।
ਅੱਛਾ ਅਸੀਂ ਆਣਾ ਸੀ ਕਿਸੀ ਦੇ ਕੱਪੜੇ ਲੈਣ ਤੁਹਾਡੇ ਉੱਧਰ ਨਾਂ।
ਅੱਛਾ ਕਿੰਨੀਂ ਦੇਰ। ਫ਼ਿਰ ਸਾਰੇ ਤੁਸੀਂ।
ਅਸੀਂ ਆ ਦਸ ਕ ਮਿੰਟ ਵਿੱਚ ਆਵਾਂਗੇ। ਦਸ ਕ ਮਿੰਟ ਲਗਦੇ ਅਸੀਂ ਹਜੇ ਤੇ। ਇੱਥੇਂ ਪਹੁੰਚੇਂ ਆ। ਆ ਥੋੜ੍ਹੀ ਪਿੱਛੇ ਹੀ ਆ।
ਅੱਛਾ ਫ਼ਿਰ ਤਾਂ ਤੁਹਾਨੂੰ ਵੀਹ ਮਿੰਟ ਲੱਗ ਜਾਣਗੇ ਉੱਥੋਂ।
ਅੱਛਾ। ਅੱਛਾ ਅੱਛਾ ਕੋਈ ਗੱਲ਼ ਨੀਂ ਤੇ ਉਹ ਸਾਰੀ ਵਰਾਇਟੀ ਹੈਗੀ ਇੰਨਾਂ ਕੱਪੜਿਆਂ ਦੀ ਸਾਰੀ।
ਹਾਂ ਕੁੱਛ ਕ ਵਰਾਇਟੀ ਹੈਂ। ਜਿਹੜੀ ਨਹੀਂ ਹੈ ਅਸੀਂ ਤੁਹਾਂਨੂੰ ਫ਼ੋਟੋਆਂ ਦਿਖਾ ਦੇਵਾਂਗੇ। ਉਹ ਗੋਦਾਮ ਵਿੱਚ ਪਈਆਂ ਨੇਂ।
ਜਲ
ਹਾਂਜੀ। ਕੋਈ ਨੀਂ ਜੇ ਤੁਸੀਂ ਗੋਦਾਮ
ਅੱਛਾ ਅੱਛਾ। ਤੁਸੀਂ ਰੋਟੀ ਵਗ਼ੈਰਾ ਖਾ ਰਹੇ।
ਨਹੀਂ। ਆਹ ਬਸ ਬੈਠੀਂ ਸੀ। ਚਾਹ ਬਣਾਈ ਸੀ ਨਾਲ਼ ਨਮਕੀਨ ਖਾਂਦੀ ਪਈ‌ ਸੀ।
ਅੱਛਾ ਅੱਛਾ ਜੀ।
ਇਹ ਪੀਂਦੇ ਪੀਂਦੇ ਭੈਣਾਂ ਮਸ਼ੀਨ ਚ ਨੀਂ ਥੱਕਦੀਆਂ ਬਸ ਖ਼ਰਾਬ ਤਾਂ ਹੁੰਦੀ ਕੀ ਕਰੀਏ ਹੁਣ। ਹੂੰ ਇੱਕ ਟਾਇਮ ਤਾਂ ਵੇਖੋ ਚਾਹੀਦੀ ਏਂ। ਅੱਛਾ ਪਤਾ ਨੀਂ। ਹੁਣ ਡਾਕਟਰ ਤਾਂ ਦੇਖੋਂ ਸਾਰੇ ਮਨਾਂ ਕਰਦੇਂ। ਹੁਣ ਬਸ ਕੀ ਕਰੀਏ। ਹੋਰ ਜੀ। ਇੱਕ ਟਾਈਮ ਤਾਂ ਸਾਨੂੰ ਚਾਹ ਚਾਹੀਦੀ ਆ ਉਹਨਾਂ ਨੂੰ
ਨਾਲ਼ੇ ਆਪਣਾ ਆਪਣਾ ਸ਼ਰੀਰ ਹੁੰਦਾਂ ਏਂ ਨਾ ਸਾਰਿਆਂ ਦਾ।
ਹੋਲੀ ਹੋਲੀ ਹੁਣ ਜਦੋਂ ਕੰਮ ਏ ਤਾਂਹੀਂ ਹੋਣਾ ਏਂ ਨਾ ਫ਼ਿਰ।
ਆਪਣੀ ਆਪਣੀ ਬੋਡੀ ਹੁੰਦੀ ਏ ਸਭ ਦੀ ਚਲੋ ਕੋਈ ਗੱਲ ਨੀ ਠੀਕ ਐ ਓਕੇ ਕੋਈ ਗੱਲ ਨੀ ਹੋਰ ਬਸ ਬਾਰਸ਼ ਆ ਰਹੀ ਸੀ ਸਾਡੇ ਐਥੇ। ਬਸ ਬਾਰਿਸ਼ ਆ ਰਹੀ ਸੀ ਐਥੇ ਸ਼ੁਰੂ ਹੋ ਗਈ ਬਾਰਿਸ਼।
ਨੀ ਸਾਡੇ ਐਥੇ ਅੱਛਾ। ਫਿਰ ਰਸਤੇ ਚ ਹੋਣੀ ਸਾਡੇ ਘਰ ਹਲੇ ਆਈ ਨ
ਆਹ, ਐਥੇ ਥੋੜੀ ਥੋੜੀ ਆ ਰੀ ਏ ਬਾਰਸ਼।
ਹਾਂ, ਫੇਰ ਔਥੇ ਮੈਨੂੰ ਲੱਗਦਾ ਸ਼ੁਰੂ ਹੋ ਗੀ ਏ ਹੋਣ ਇੱਥੇ ਵੀ ਆਜੇ
ਹੂੰ ਹੂੰ ਹੂੰ, ਮੌਸਮ ਬਾਰਸ਼ ਆਸ ਆਲਾ ਬਣਿਆ ਹੋਇਆ, ਵਗੈਰਾ ਬਣਿਆ ਐ ਅਸੀਂ ਵੀ ਤੇ ਬਾਈ ਕਾਰ ਈ ਅ ਰਹੇ ਟੈਕਸੀ ਕੀਤੀ ਏ।
ਅੱਛਾ ਅੱਛਾ, ਫੇਰ ਤੁਸੀਂ ਕੱਪੜਾ ਅੱਜ ਹੀ ਇਮਪੋਰਟ ਕਰਾ ਕੇ ਲੈ ਜੌਗੇ ਸਾਰਾ?
ਹੂੰ ਹੂੰ, ਅੱਜ ਈ ਲੈ ਜਾਣੈ। ਅੱਛਾ, ਨਈ ਅੱਜ ਨਾਲ ਲੈ ਜਾ ਤਾਹੀਂ ਅਸੀਂ ਕਾਰ ਤਾਂ ਤੇ ਕਾਰ ਲਿਆ ਰੇ ਹਾਂ।
ਅੱਛਾ। ਜਜਿਹੜਾ ਕੱਪੜਾ ਜਿਵੇ ਗੋਦਾਮ ਇਚ ਪਿਆ ਵੇ ਨਾ ਔਦਾ ਕੀ ਕਰਾਂ? ਔ ਤੇ ਮੈਂ ਬਾਅਦ ਚ ਪਾਰਸਲ ਕਰਦਾਂਗੀ।
ਆਹੋ, ਬਾਅਦ ਚ ਕਰ ਦੇਣਾ ਕੋਈ ਗੱਲ ਨੀ।
ਹੋਰ, ਥੋੜਾ ਸਾਡੇ ਸਤੇ ਰੋਟੀ ਬਣਾ ਲੈਣਾ ਅਸੀ ਭੁੱਖ ਲੱਗੀ ਸਾਨੂੰ ਰੋਟੀ ਨੀ ਖਾਧੀ ਰਸਤੇ ਚ ਅਸੀਂ।
ਹਾਂ, ਮੈਂ ਓਹਿਓ ਤੇ ਪੁੱਛਦੀ ਪਾ ਦੱਸੋ ਕੀ ਬਣਾਓ? ਬਣਵਾ ਦਿੰਦੀ ਆਂ ਨੋਕਰਾਣੀ ਤੋਂ ਠੀਕ ਅੱਛਾ ਵੈਸੇ ਰਾਜਮਾਂ ਬਣੇ ਦੇ ਨਾਲ ਮੈਂ ਕਹਿਦੇ ਸੀ ਬਈ ਆਲੂ ਫਰਾਈ ਕਰਕੇ ਸਬਜ਼ੀ ਬਣਾ ਲਵਾਂ।
ਨਾਲ ਚਾਵਲ ਬਣਾਲੋ।
ਗੇ ਕਿ ਖਾਓਗੇ?
ਆ ਪਨੀਰ ਬਣਾਲੋ ਪਨੀਰ, ਨਾਲ ਚਾਵਲ।
ਮੈਂ ਬਣਾ ਦਿੰਣੀ ਨਾ ਸ਼ਾਹੀ ਪਨੀਰ। ਹੈਨਾ ਕਿ, ਨਾਲ ਕਿ ਖਾਓਗੇ ਰੈਤਾ ਅੱਛਾ ਲਸ ਪੀਓਗੇ, ਤੇ ਮਿੱਠੇ ਚ ਕੀ ਲੋਗੇ?
ਮਿੱਠਾ ਅਸੇ ਘੱਟ ਈ ਖਾਣਾਂ ਮੈਂ ਡਾਕਟਰ ਨੇ ਮਨਾ ਕੀਤੈ।
ਅੱਛਾ, ਕਸਟਰਡ ਵਗੈਰਾ ਨਾ ਬ ਹਾਂ।
ਹਾਂਜੀ। ਹਾਂ, ਬਣਾ ਲੋ ਕਸਟਡ ਨਾਲ ਹੀ ਬਣਾ ਲਓ ਜੀ। ਚਲੋ ਕੋਈ ਗੱਲ ਨਹੀਂ ਕਸਟਡ ਬਣਾ ਲਓ।
ਕਸਟਡ ਬਣਾ ਲੈਂਦੇ ਹੈ ਨਾ ਕਿਹੜਾ ਫਲੇਵਰ ਬਣਾਵਾਂ ਵਨੀਲਾ ਵੀ ਪਿਆ ਸਟ੍ਰੋਬੈਰੀ ਵੀ ਪਏ।
ਹਾਂਜੀ ਅਅ ਵਨੀਲਾ ਵਨੀਲਾ ਹੀ ਬਣਾ ਲਓ ਤੁਸੀਂ ਕੋਈ ਗੱਲ ਨਹੀਂ
ਤੈਨੂੰ ਪਹਿਲਾਂ ਕੁਛ ਮੰਗਵਾ ਲਵਾਂ
ਹਾਂਜੀ
ਯਾ ਆਈਸ ਕਰ੍ਰੀਮ ਵਗੈਰਾ ਕੁਛ ਮੰਗਵਾ ਲਵਾਂ
ਹਮ ਉਹ ਹੀ ਬਣਾਲੋ ਫਲੇਵਰ ਵਾਲਾ ਨੀਲਾ ਫਲੇਵਰ
ਚਲੋ ਮੈਂ ਕਸਟਰਡ ਬਣਵਾ ਲੈਂਦੀ ਆ ਠੀਕ
ਫਿਰ ਹੋਰ
ਹਾਂਜੀ
ਹੋਰ ਕੁਛ ਸਭ ਘਰ ਬਾਰ ਠੀਕ ਹੈ ਸਭ
ਹਾਂਜੀ ਸਭ ਵਧੀਆ ਨੇ ਬਸ
ਮੈਂ ਵੀ ਥੋੜ੍ਹੀ ਸਫਾਈਆਂ ਲੱਗੀ ਸੀ ਘਰ
ਅੱਛਾ ਅੱਛਾ
ਹਾਂਜੀ ਮੈ ਤੁਸੀਂ ਆਉਂਦੇ ਪਏ ਹੋ ਬਸ ਮੈਂ ਜਲਦੀ ਉਹਦੇ ਕਮੈਂਟ ਪਾਦਾਂ
ਹਾਂਜੀ ਹਾਂਜੀ ਉਹ ਵੀ ਜ਼ਰੂਰੀ ਹੈ ਬਈ ਸਫਾਈਆਂ ਤੋਂ ਬਿਨਾਂ ਬੜਾ ਔਖਾ ਕੋਈ ਨਹੀ ਕਿ ਸੀ ਸਫਾਈ ਕਰਲੋ ਹੋਈ ਗੱਲ ਨਹੀਂ
ਹਾਂਜੀ ਹਾਂਜੀ ਤੁਸੀਂ ਸੁਣਾਓ ਕਿਵੇਂ ਹੋ ਉਹ ਮੇਰਾ ਕੋਈ ਮੈਸੇਜ ਆ ਗਿਆ ਸੀ ਹਾਂਜੀ ਹਾਂਜੀ ਮੇਰਾ ਕੋਈ ਮੈਸੇਜ ਆ ਗਿਆ ਸੀ ਨਹੀਂ ਨਹੀਂ ਮੇਰਾ ਨਾਮ ਉਹ ਕੋਈ ਮੈਸੇਜ ਜ਼ਰੂਰੀ ਮੈਸੇਜ ਸੀ ਪੜ ਰਿਹਾ ਸੀ ਮੈਂ ਅਤੇ ਉਹ ਕੋਈ ਪੇਮੈਂਟ ਪੂਮੈਂਟ‌ ਕੱਟੀ ਇਹ ਆ ਬੈਂਕ ਵਿੱਚ ਹੂੰ
ਉਹ ਵੇਖ ਰਹੇ ਸੀ ਘੜੀ ਤੇ ਮੁੜ ਕੱਟੀ ਤੁਹਾਨੂੰ ਪਤਾ ਦੇ ਸਾਰੇ
ਇੰਡੀਆ ਦੱਸੋ ਕਿੰਨੇ ਸਕਣ ਤੇ ਕੱਪੜੇ ਲੈਣੇ ਕਿਉਂਕਿ ਫਿਰ ਮੈਂ
ਕੱਪੜੇ ਪੰਜ ਸੌ ਤੋਂ ਲੈ ਕੇ ਤਿੰਨ ਹਜ਼ਾਰ ਤੱਕ ਵਰੰਟੀ ਚਾਹੀਦੀ ਹੈ।
ਅੱਛਾ ਮਤਲਬ ਵਿੱਚ ਕੀ ਤੁਹਾਨੂੰ ਕੀ ਰੇਡੀਮੇਡ ਸੂਟ ਚਾਹੀਦੇ ਨੇ ਜਾਂ ਅਨਸਟਿਚ ਚਾਹੀਦੇ ਨੇ ਜਾਂ ਫੈਬਰਿਕ ਚਾਹੀਦੇ ਕੀ,
ਆ ਰੈਡੀਮੇਟ ਵੀ ਚਾਹੀਦੀ ਫੈਬਰਿਕ ਵੀ ਚਾਹੀਦੀ
ਤੇ ਕੋਰਸ ਵਗੈਰਾ ਵੀ ਹੋ ਗਏ, ਕੋਡ ਸੈਟ ਵਗੈਰਾ,
ਹਾਂ ਉਹ ਤਾਂ ਲਿਜਾਣੇ ਆ ਨਾ,
ਅੱਛਾ। ਚਲੋ ਠੀਕ ਹੈ ਬਸ। ਮੈਂ ਹੁਣੇ ਬਣਵਾ ਦਿੰਨੀ ਆ ਵਰਾਇਟੀ, ਬਾਕੀ ਸਾਡੇ ਕੋਲ ਪਾਰਟੀ ਨੇ ਸੂਟ ਕੱਲ ਨਹੀਂ,
ਅੱਛਾ। ਉਹ ਵੀ ਪਾ ਦਿਓ ਅੱਠ ਦਸ ਅੱਠ ਦਸ ਪੇਜ, ਪਾ ਦਿਓ, ਕੋਈ ਗੱਲ ਨਹੀਂ ਤੁਹਾਡੇ ਵਾਸਤੇ,
ਉਹ ਪਾ ਦਿਓ ਕੋਈ ਹੋਣੇ ਅੱਠ ਦਸ ਪੇਜ, ਹਾਂ।
ਹਾਂ ਹੁਣੇ ਪਵਾ ਦਿੰਨੀ ਆ ਬਸ।
ਠੀਕ ਆ ਅੱਠ ਦਸ ਪੀਸ ਪਾ ਦਿਓ।
ਅੱਛਾ, ਨਹੀਂ ਵਧੀਆ। ਫਿਰਦੇ ਵਧੀਆ।
ਨਾਲੇ ਪਰ ਹੈ ਥੋੜੇ ਮਹਿੰਗੇ ਚ ਆਣਗੇ ਉਹ ਫਿਰ।
ਕੀ ਰੇਟ।
ਉਹਦਾ ਵੇਖੋ। ਛੇ ਤੋਂ ਅੱਠ ਤੱਕ ਜਾਏ ਗਾ ਰੇਟ। ਦੇਖੋ ਇਹਨੇ ਤਾਂ ਲੈਂਦੀਆਂ ਹੀ ਨੇ, ਲੇਡੀਜ਼ ਛੇ ਤੋਂ ਅੱਠ ਤਰ੍ਹਾਂ ਲੇਟ ਜਾਏ ।
ਤੱਕ।
ਛੇ ਹਜ਼ਾਰ ਤੋਂ ਅੱਠ ਹਜ਼ਾਰ ਤੱਕ ਦਾ।
ਅੱਛਾ।
ਵਰਾਇਟੀ ਹੈ। ਨਾ ਫਿਰ।
ਬੜੇ ਮਹਿੰਗੇ ਨੇ ਤੇ ਵਿਕਦੇ ਨੀ ਸਾਡੇ ਇੱਥੇ ਅਤੇ
ਅੱਛਾ
ਮਤਲਬ ਚੀਜ਼ ਵੀ ਹੈਗੀ ਨਾ ਫਿਰ
ਹਮ ਹਚਲੋ।
ਕੋਈ ਨੀ ਤੁਸੀਂ -ਤੁਸੀਂ ਵੇਖ ਨ ਕੇ ਇੱਕ ਅੱਧਾ ਪੀਸ ਲੈ ਨਹਾ ਦੇ ਕੇਿਰ ਵਾਪਸ ਆ ਜਾਵੇ
ਚਲੋ ਕੋਈ ਨਹੀਂ ਵੇਖ ਲਵਾ ਗੇ
ਤੇ ਜਿਹੜੇ ਤੁਸੀਂ ਕਹਿੰਦੇ, ਤੁਸੀਂ ਲੈ ਕੇ ਵਾਪਸ ਸੂਟ ਜਾਣਾ ਸੀ ਤਜ ਨਹੀਂ ਲਿਖੀ ਅੱਛਾ ਠੀਕ
ਹਮ ਉਹ ਵੀ ਤੁਹਾਨੂੰ ਦੇ ਦਾਂਗੇ ਉਹਦਾ- ਉਹਦਾ ਫਿਰ ਹਿਸਾਬ ਕਰ ਲੈਣਾ ਸਾਰਾ ਤੁਸੀਂ ਜਿੰਨੇ ਪੈਸੇ ਬਚਦੇ ਨੇ
ਨਹੀਂ ਉਹ ਵੇ ਅਡਜਸਟ ਹੋ ਜਾਏਗਾ ਕੋਈ ਨਹੀਂ। ਉਹ ਤਾਂ ਮੈਨੂੰ ਲੱਗਦਾ ਜਿਹੜ ਤੁਸੀ ਕਹਿਣਦੇ ਹੋ ਤਾਂ ਸੱਤ ਸਾਢੇ ਸੱਤ, ਅੱਤ ਸੌ ਦਾ ਸੂਟ ਸੀ ਨਾ ਹਣਾ
ਨਹੀਂ ਨੌ -ਨੌ ਸੌ ਦੇ ਅਗੇ ਸੀ ਨੌ ਸੌ ਦਾ ਅ ਸੀ
ਨਹੀਂ ਸੋਣਿਆ ਚਲੋ ਸੌ ਤਨ ਨੌ ਸੌ ਦਾ ਤੁਸੀਂ ਦੂਜਾ ਲੈ ਗਏ ਤੇ ਸ਼ਗੁਨਲਾ
ਅੱਛਾ ਅ
ਹਮ ਹਾਂ ਚ ਤਾਂ ਤਾਂ ਮੈਂ ਸਮਕਿਆ ਹਲਕੀ ਚੀਜ਼ ਉਹ ਜ਼ਿਆਦਾ ਪਿੰਡਾਂ ਨੇ ਲੋਕ ਕੀ ਕਰ
ਫਿਰ ਤੈਨੂੰ ਅਸੀਂ ਅੱਠ ਸੌ ਦਾ ਵੇਚ ਸਕਦੇ ਆ ਨਾ
ਤੁਸੀਂ ਜਿਆਦਾ ਵੀ ਦੱਸੋ ਨਾ ਕੁਝ ਤਾਂ ਵੀ ਨਹੀਂ ਵਿਕਦੇ ਹੋਣੇ ਨੂੰ
ਮੈਂ ਤਾਂ ਯਾਰ ਮੈਂ ਲਆ ਸੀ ਚਲੋ ਅਸੀਂ ਘਟਾ ਦਿੰਦੇ ਹ ਫਿਰ
ਹਾਂਜੀ ਕੁਣ ਤੁਸੀਂ ਲੈ ਜਾਓ ਤੁਸੀਂ ਵਾਪਸ
ਨਹੀਂ ਕੋਈ ਨੀਂ ਫਿਰ ਤੇ ਐ ਸੀ ਕੋਈ ਗੱਲ ਨਹੀਂ
ਹਾਂਜੀ
ਹੋਰ ਸਭ ਠੀਕ ਠਾਕ ਘਰ
ਬਸ ਕੋਈ ਨੀਂ ਫਿਰ ਤੁਸੀਂ ਆ ਜਾਓ।
ਉਹ ਮੈਂ ਮੈਂ ਹੁਣ ਮੈਂ ਪਹੁੰਚ ਚੱਲਣਾ ਵੈਸੇ ਹੋਰ ਦੋ ਅਤੇ ਤਿੰਨ ਮਿੰਟ ਲੱਗਣੇ ਦੋ ਮਿੰਟ ਲੱਗਣੇ ਸੈ਼ਦ ਮੈਨ ਲੋਕੇਸ਼ਨ ਪੇਜੀ ਤੁਸੀਂ ਲੋਕੇਸ਼ਨ ਤੇ ਜਾ ਰਿਹਾ ਮੈਂ
ਲੋਕੇਸ਼ਨ ਮੈਂ ਤੁਹਾਨੂੰ ਸ਼ੇਅਰ ਕਰ ਦਿੰਦੀ ਆਂ।
ਅੱਛਾ। ਨਈਂ ਨਈਂ ਦੋ ਮਿੰਟ ਲ ਲੋਕੇਸ਼ਨ ਹੈ ਗੀ ਮੇਰੇ ਕੋ ਬਾ ਦੋ ਤਿੰਨ ਮਿੰਟ ਵਾ
ਵੈਸੇ ਤੁਆਨੂੰ ਪਤਾ ਈ ਐ, ਤੁਸੀਂ ਤਾਂ ਆਏ ਕਿੰਨੀਂ ਵਾਰੀ ਘਰ ਸੱਦੇ।
ਆਹੋ ਆਹੋ ਹਾਂ ਤੇ ਹੈਏ। ਤਾਂ ਵੀ ਲੋਕੇਸ਼ਨ ਪਾਈ ਦੀ ਹੁੰਦੀ ਐ, ਜੀ ਲੋ
ਹੁ ਪਿੱਛੇ ਬਿਤਾ ਹਾਂ, ਨਹੀਂ ਹੁਣ ਤੁਸੀਂ ਪਿੱਛੇ ਬਿਤਾ ਰਹੇ ਸੀ ਨਾ।
ਹਾਂਜੀ ਹਾਂਜੀ ਹਾਂਜੀ, ਹਾਂਜੀ।
ਬਸ ਉਹੀ ਲੋਕੇਸ਼ਨ, ਬਸ ਬਾਕੀ ਵੀ ਖਣਾ ਅਗਰ ਸੜਕ ਸੁੜਕ ਪੜਾਅ ਹੋਵੇਗੀ ਤੇ ਗੱਡੇ ਗੋਲ ਘਮਾ ਕੇ ਲੈ ਜਾ ਪਿਛਲੀ ਗੇਟ ਤੇ ਹਾਂ, ਬਸ
ਹਮ, ਚਲੋ ਹੋਰ ਸੁਣਾਓ
ਬਸ ਦਿੱਕਤ ਹੋਈ ਤੇ ਬਹੁਤ ਸੋਹਣਾ ਰਸਤਾ ਹੈ। ਮੈਨੂੰ ਫੋਨ ਕਰ ਲੂਂਗਾ ਦੁਬਾਰਾ
ਆਹ ਵੈਸੇ ਪਹੁੰਚਣ ਲਗਿਆ ਮੋੜ, ਮੋੜ ਨਜ਼ਰ ਆ ਗਿਆ ਸਾਹਮਣੇ
ਹਾਂ, ਬਸ ਉਹ ਖੰਭੇ ਦੇ ਸਾਮਣੇ ਮੇਰਾ ਘਰ ਸਿਘੈ
ਆਹੋ, ਆਹੋ ਬਲੈਕ ਗੇਟ ਕਿਹੜਾ ਵੱਡਾ ਜਿਹਾ
ਹਾਂ, ਹਾਂ
ਬ ਪਹੁੰਚ ਪਹੁੰਚ ਗਿਆ, ਹਾਂ ਅਸੀਂ ਜੀ ਗੇਟ ਖੋਲੋ ਕੋਈ ਨਹੀਂ, ਓ ਓਕੇ ਜੀ। ਓਕ